ਹਾਂਜੀ, ਸਸ ਰੀ ਕਾਲ ਜੀ।
ਸਸ ਰੀ ਅਕਾਲ ਜੀ।
ਹੋਰ ਕੀ ਹਾਲ
ਬਸ ਠੀਕ ਹੈ।
ਫੋ ਫੋਨ ਨ ਕੀਤਾ ਕਿੰਨੇ ਦਿਨ ਹੋ ਗਏ ਤੁਸੀਂ
ਬਸ ਮੇਰੀ ਨਾ ਥੋੜ੍ਹੀ ਤਬੀਅਤ ਠੀਕ ਨਹੀਂ ਚੱਲ ਰਹੀ ਸੀ।
ਹੈਲੋ, ਅੱਛਾ
ਹੂੰ, ਤੇ ਉਹ ਫੇਰ ਓਸ ਕਰਕੇ ਨਾ ਡਾਕਟਰ ਕੋਲ ਦਵਾਈ ਚੱਲ ਰਹੀ ਸੀ, ਹਾਂਜੀ। ਕੁਛ ਨੀ ਪਿੱਛੇ ਨਾ ਮੇਰੀ ਭੈਣਾਂ ਆਈਆਂ ਸਨ ਤੇ ਉਹ ਵਿਚਾਰੀਆਂ ਆਪਣੇ ਵੱਲੋਂ ਇੰਨਾ ਸਮਾਨ ਹਾਂਜੀ-ਹਾਂਜੀ ਉਹ ਕਹਿ ਤੇ ਰੀਆਂ ਮੇਰੀਆਂ ਨਾ ਭੈਣਾਂ ਆਈਆਂ ਸੀ ਪਿਛਲੇ ਹਫ਼ਤੇ ਤੇ ਉਹ ਬੜਾ ਸਾਰਾ ਸਮਾ ਸਮਾਨ ਲੈ ਆਈਆਂ ਚੀ ਚ ਚੌਕਲੇਟ ਦਾ ਉਹ ਪੋਪਕੋਨ ਬ ਮਤਲਬ ਬਾਜ਼ਾਰੀ ਸਮਾਨ ਬੜਾ ਸਾਰਾ ਲੈ ਆਈਆਂ ਸੀ। ਬਿਸਕਿਟ ਸੀ ਤੇ ਮੈਂ ਵੀ ਸ਼ੌਕ ਨਾਲ ਖਾ ਲਿਆ। ਤੇ ਕੁਛ, ਉਹਨਾਂ ਨਾਲ ਬਾਜ਼ਾਰ ਚਲੀ ਗਈ, ਬਾਜ਼ਾਰ ਦਾ ਕਿਉਂਕਿ ਉੱਥੇ ਮੋਲ ਮ ਸਕੂਲ ਚ ਖਾ ਲਿਆ। ਤੇ ਮੇਰੇ ਤੇ ਪੇਟ ਚ ਹੋ ਗਏ ਨੇ। ਫੈਕਸ਼ਨ ਸਾਰਾ, ਸਾਰੀ ਰਾਤ ਵੋਮਿਟ ਕਰਦੀ ਰਹੀ, ਫੇਰ ਕੁਛ ਖਾਇਆ ਨਾ ਜਾਏ ਅ ਫੇਰ ਡਾਕਟਰ ਕੋਲ ਦਵਾਈ ਚਲ ਰੀ ਏ ਕਿੰਨੇ ਦਿਨ ਤੋਂ ਓ ਕਹਿੰਦੇ ਤੁਹਾਨੂੰ ਫੂਡ ਪੌਇਜ ਪੌਇਜ਼ਨਿੰਗ ਹੋ ਗਈ ਐ। ਤੇ ਫਿਰ ਇਸ ਕਰ ਇਸ ਕਰਕੇ ਨਾ ਫਿਰ ਮੈਂ ਥੋੜਾ ਜਹੀ ਮੈਂ ਕਿਹਾ ਚਲ ਹੁਣ ਅੱਜ ਥੋੜਾ ਤਬੀਅਤ ਠੀਕ ਸੀ, ਤੇ ਮੈਂ ਕਿਹਾ ਚੱਲ ਗੱਲ ਕਰਾਂ।
ਨਹੀਂ, ਤੇ ਤੁਸੀਂ ਚਿਪਸ ਕਿਉਂ ਖਾਦੇ ਹੋ ਤੇ ਖ਼ਰਾਬ ਹੁੰਦੇ ਨੇ ਬਾਹਰ ਹੁੰਦੇ ਨੇ, ਉਹਨਾਂ ਨੂੰ ਤਾਂ ਕੈਮੀਕਲ ਲਗਾਇਆ ਹੁੰਦਾ ਵੇ ਪਤਾ ਕਦੋਂ ਦੇ ਬਣੇ ਹੁੰਦੇ
ਹਾਂਜੀ।
ਤੁਹਾਨੂੰ ਪਤਾ ਤੇ ਹੈ ਐ ਚੀਜ਼ਾਂ ਸਾਨੂੰ ਨਈ ਖਾਣੀਆਂ ਚਾਹੀਦੀਆਂ।
ਹਾਂ, ਪਤਾ ਸੀ ਪਰ ਉਹਨੂੰ ਉਸ ਦਿਨ ਭੈਣਾਂ ਲਿਆਈਆਂ ਸੀ ਤੇ ਭੁੱਖ ਲੱਗੀ ਵੀ ਸੀ। ਤੇ ਖਾਧੇ ਗਏ ਮੈਂ ਨਾ ਗੱਲ ਕਰਦੀ ਵੀ ਸੀ ਤੁਹਾਨੂੰ ਕੇ ਕੰਮ ਕਰਦੀ ਵੀ ਸੀ ਕੰਮ ਕਰਦੇ ਤੇ ਦੋ ਪੈਕੇਟ ਖਾ ਗਈ ਮੈਂ
ਆਏ ਹਾਏ ਨਾ ਨਾ ਏ ਤੇ ਬਿਲਕੁਲ ਨਾ ਖਾਇਆ ਕਰੋ ਨਾ ਕੁਰਕੁਰੇ ਖਾਇਆ ਕਰੋ ਬਹੁਤ ਨੁਕਸਾਨ ਇਹਦਾ ਤੇ ਮੈਂ ਤੇ ਆਪਣੇ ਬੱਚਿਆਂ ਨੂੰ ਨੀ ਖਾਣ ਦਿੰਦੀ ਮੇਰੇ ਬੱਚ ਮੰਗਦਾ ਤੇ ਪੈਸੇ ਪਤਾ ਉਹਨੂੰ ਸਮਝਾ ਦਿੱਤਾ ਮੇਰੀ ਪਿੱਛੇ ਪੋਤਰੀ ਬਿਮਾਰ ਹੋ ਗਈ ਸੀ ਇੰਨੀ ਖੰਘ ਜੁ ਨੀ ਬਸ ਇਹੀ ਓ ਉਹ ਕੁਝ ਖਾਧਾ ਸੀ ਪਰਨਾ ਹੁਣ ਮੇਰੇ ਬੇਟੇ ਨੇ ਸਮਝਾ ਦਿੱਤਾ ਵੀ ਅੱਜ ਤੋਂ ਬਾਅਦ ਜੇ ਮੇਰਾ ਪੁੱਤਰ ਲਿਆ ਕੇ ਦਿੰਦਾ ਛੋਟਾ ਉਹਨੂੰ ਬੜਾ ਡਾਂਟਿਆ ਵੀ ਜੇ ਤੋਂ ਅੱਜ ਤੋਂ ਬਾਅਦ ਹੀ ਇਹਨੂੰ ਲਿਆ ਕੇ ਖਾਵਾ ਦਿੱਤਾ ਨਾ ਫੇਰ ਵੇਖੇ ਤੋ ਤੇ ਹੁਣ ਓ ਵੀ ਸਮਝ ਗਈ ਓ ਬੜੀ ਪਰੇਸ਼ਾਨ ਹੋਈ ਸਾਹ ਨਾ ਆਵੇ ਕਿੰਨੀ ਉਹਨੂੰ ਭਾਫ ਦਿੱਤੀ ਓ ਹੁਣ ਖੁਦ ਹੀ ਕਹਿੰਦੀਏ ਕਿ ਮੈਂ ਹੁਣ ਐ ਚੀਜ਼ਾਂ ਨ ਵੀ ਹੁਣ ਮਨਾ ਕਰ ਦਿੱਤਾ ਬਈ ਆ ਚੀਜ਼ਾਂ ਬਿਲਕੁੱਲ ਨੀ ਖਾਣੀਆਂ ਸਕੂਲ ਵੀ ਸਮਝਾਉਂਦੇ ਨੇ ਬੱ ਚਿਆਂ ਨੂੰ ਪਰ ਬੱਚੇ ਤੁਹਾਨੂੰ ਪਤਾ ਚੀਜ਼ ਮੇਰੇ ਨਾਲ ਹੀ ਬਿਲਕੁਲ ਦੁਕਾਨ ਏ ਥੱਲੇ ਉੱਤਰਦੇ ਆ ਈ ਚਿਪਸ ਦੇ ਓ ਪਹਿਲੇ ਸਕੂਲੋਂ ਆਉਂਦੇ ਆ ਨਾ ਪਹਿਲੇ ਪੈਕਟ ਲੈ ਕੇ ਉੱਪਰ ਚੜ ਦੀਆਂ ਨੇ ਤੇ ਬੱਚਾ ਹੁੰਦਾ ਵੀ ਰੋਵੇ ਨਾ ਓ ਓਨਾ ਨੂੰ ਹੀ ਹੁੰਦਾ ਬੱਚਾ ਰੋਵੇ ਨਾ ਪਰ ਅਸੀਂ ਦੋ ਮਿੰਟ ਰੋਣਾ ਸਾਨੂੰ ਮਨਜ਼ੂਰ ਏ ਜਿਹੜਾ ਸਰੀਰ ਖ਼ਰਾਬ ਹੁੰਦਾ ਬੱਚੇ ਦਾ, ਰਾਤੀ ਸੌਦਾ ਨਹੀਂ। ਨਾ ਮੇਰਾ ਪੁੱਤਰ ਪਰੇਸ਼ਾਨ ਹੋਇਆ। ਉਹਨੇ ਫਿਰ ਆਪਣੇ ਭਰਾ ਨੂੰ ਕਿਹਾ ਇਹ ਚੀਜ਼ਾਂ ਅੱਗੋਂ ਤੋਂ ਨੀ ਲਿਆ ਕੇ ਦੇਣੀਆਂ ਇਹਨਾਂ ਨੂੰ। ਪਤਾ ਕੀ ਕਦੇ ਸਕੂਲੋਂ ਆਉਂਦੇ ਲੈਣਦੀਆਂ ਨੇ ਦਾਦੀ ਡਰਦੀਆਂ ਨੇ ਵੀ, ਦਾਦੀ ਨੇ ਵੇਖ ਕੇ ਬੋਲਣਾ ਵੀ, ਗਰਮ ਗ ਗਰਮੀ ਚ ਆਉਂਦੀ ਆ ਠੰਡੀਆਂ ਕੁਲਫੀਆਂ ਖਾ ਲੰਦੀਆਂ ਆਉਂਦੇ ਆ ਤਾਂ ਵੀ ਬਿਮਾਰ ਹੋ ਜਾਂਦੀ ਹੈ ਜ਼ਿਆਦਾ ਤੇ। ਖਾਣਾ ਨੀ ਚਾਹੀਦਾ। ਪਰ ਇਹਨਾਂ ਬੱਚਿਆਂ ਨੂੰ ਕੌਣ ਸਮਜਾਏ ਪਰ ਨਾ ਹੁਣ ਥੋੜੇ ਸਮਜ ਗਈਆਂ ਨੇ ਜਦੋ ਦੀ ਬਿਮਾਰ ਹੋਏ ਨਾ ਹੁਣ ਨੀ ਖਾਂਦੀ ਜਾਦੀ ਹੈ ਕੁੁਰਕਰੇ ਵਿੱਚ ਮੈਂ ਤਾਂ ਬੜੀ ਖੁਸ਼ ਆ ਮੈਂ ਕਿਹਾ, ਸ਼ੁਕਰ ਹੈ। ਅਸੀਂ ਘਰ ਬਣਾ ਦਿੰਦੇ ਹਾਂ ਕਦੀ ਪਾਸਤਾ ਬਣਾ ਦਿੰਦੇ ਘਾਹ ਦੀ ਕਹਿੰਦੇ ਬਨੀ ਚੀਜ਼ ਖਾ ਲੋਓ ਤੁਸੀਂ ਜਿਵੇਂ ਬੱਚਿਆਂ ਨੂੰ ਤੁਸੀਂ ਘਾਰ ਬਣਾ ਜੋ ਪਾਸ ਪਾਸਤਾ ਬਣਾ ਦਿਓ ਉਹ ਚੀਜ਼ਾਂ ਘਰ ਬਣਦੀਆਂ ਨੇ, ਮੈਗੀਮੂਗੀ ਅਸੀਂ ਬੰਦ ਕਰਦੇ ਆ ਹੁਣ ਮੈਗੀ ਵੀ ਨੀ, ਅਸੀਂ ਬੱਚਿਆਂ ਨੂੰ ਖਾਣ ਦਿੰਦੇ ਉਹ ਵੀ ਕਈ ਬੱਚੇ ਮਰਦੇ ਨੇ ਮੈਗੀ ਖਾਕੇ।
ਅੱਛਾ ਹਾਂ ਹਾਂ, ਮੈਂ ਵੀ ਸੁਣਿਆ ਹੈ ਕਿਉਂਕਿ ਮੈਦਾ ਹੁੰਦਾ ਨਾ। ਅਸਲ ਚ ਕੀ ਹੁੰਦਾ ਹ ਵੀ ਏ ਉਂਝ-ਉਂਝ ਤੁਸੀਂ ਆਲੂ ਵੇ ਕੱਚਾ ਆਲੂ ਵੀ ਰੱਖਿਆ ਦਾ, ਤੁਸੀਂ ਉਹਨੂੰ ਹਫ਼ਤਾ ਰੱਖੋਗੇ। ਖਰਾਬ ਹੋ ਜਾਏਗਾ।
ਹਾਂ, ਹਾਂ
ਹਾਂ, ਤੇ ਐ ਚੀ ਨੇ, ਇਹ ਚੀਜ਼ਾਂ ਨੇ, ਇਹਨਾਂ ਨੂੰ ਤੁਸੀਂ ਕਿੰਨਾ ਚਿਰ ਮਰਜ਼ੀ ਸਟੋਰ ਕਰ ਲੋ। ਤ ਦੇਖੋ ਕਿੰਨੇ ਕੈਮਿਕਲ ਲਗਾਏ ਦੇ ਇਹਨਾਂ ਨੂੰ। ਕਿੰਨਾ ਬੇਕ ਕੀਤਾ ਦਾ ਏ ਕਿ ਜੋ ਹੈ ਖ਼ਰਾਬ ਹੁੰਦੇ ਹੀ ਨੀ
ਜਿਹੜੇ ਅੰਦਰੋ ਹਵਾ ਭਰਦੇ ਨੇ, ਨਾ ਜਿਸੇ ਨੂੰ ਫਿਲਾਉਣ ਵਾਸਤੇ ਅੰਦਰ ਹਵਾ ਪਰੀ ਹੁੰਦੀ ਹੈ। ਏਦੇ ਵਿਚ ਉਹ ਵੀ ਬ ਖਰਾਬ ਕਰਦੀ ਹੈ, ਪਤਾ ਨੀ ਕੇਡੀ ਵਿੱਚ ਗੈਸ ਪਾਉਂਦੇ ਜਿੱਦਾਂ ਇੰਨਾ ਮੋਂ ਇੰਜ ਨਾਲ ਚਿਪਕ ਜਾਂਦਾ ਵੇ, ਉਵੀ। ਕਹਿੰਦੇ ਨੇ ਬੱਚੇ ਨੂੰ ਖ਼ਰਾਬ ਕਰਦੀ ਹੈ ਮੈਂ ਤੇ ਕਹਿੰਦੀ ਹਾਂ ਬਾਜ਼ਾਰ ਦਾ ਖਾਣਾ ਚਾਹੀਦਾ ਹੀ ਨਹੀਂ ਵੀ ਤੁਸੀਂ ਹੁਣ ਜਿਵੇਂ ਬਿਮਾਰ ਹੋਏ ਹੋ ਤੁਹਾਨੂੰ ਹੁਣ ਥੋੜੀ ਸਮਝ ਆਉਣੀ ਚਾਹੀਦੀ ਹੈ ਕਿ ਮੈਂ ਹੁਣ ਬਾਜ਼ਾਰ ਦਾ ਨੀ ਖਾਣਾ
ਹਾਂਜੀ ਹਾਂਜੀ ਨਹੀਂ ਮੈਂ ਤੇ ਆਪ ਨੀ ਖਾਂਦੀ ਬਾਜ਼ਾਰ ਦਾ
ਸਾਨ ਸਮੋਸੇ ਬਣਾਉਂਦੇ ਨੇ ਅਤੇ ਬਹੁਤ ਦੁਕਾਨ ਮਸ਼ਹੂਰ ਹੈ ਉਹਨਾਂ ਦੀ ਦੀ ਸਮੋਸਿਆ ਦੀ ਬਹੁਤ ਮੈਂ ਕਹਿੰਦੀ ਹਾਂ ਜਮੁਨਾ ਨਗਰ ਤੋਂਣ ਲੋਕੀ ਸਮੋਸੇ ਲੈਣ ਆਉਂਦੇ ਨੇ ਉਹਨਾਂ ਕੋਲ ਪਰ ਉਹ ਜਿਸ ਕੰਮ ਬ ਵਦਉਂਦੇ ਨਾ ਮੈਂ ਉਹਨਾਂ ਜਿਸ ਟਾਈਮ ਕੜਾਈ ਵੇਖਣੀ ਆ ਕੜਾਈ ਦੇ ਵਿੱਚ ਇੰਨਾ ਸਮਾਨ ਰੱਖਿਆ ਹੁੰਦਾ ਉਹਨਾਂ ਨੇ ਵਾਈਪਰ ਵੀ ਕੀ ਜੋ ਵੀ ਤੇ ਉ ਉਹਨੂੰ ਕੜਾਈ ਨੂੰ ਲੀਹ ਨਾਲ ਪੂੰਝ ਕੇ ਨਾ ਲੀਹ ਨੂੰ ਭੋੜ ਚ ਸੁੱਟ ਦਿੰਦਾ ਹੈ ਇੱਕ ਹੁੰਦਾ ਨਾ ਤੁਹਾਡੀ ਸਾਫ ਲੀਲ ਲਈ ਹ ਤੋਤੀ ਲੀ ਲਈ ਬੰਦਾ ਕਹਿੰਦਾ ਸਾਫ ਲੀ ਪੂੰਜ ਉਹ ਆ ਲੀ ਪੂੰਜ ਕੇਹ ਨਾ ਆਪਣੀ ਪੋੜੀ ਚ ਸੁੱਟ ਦਿੰਦਾ ਵਵੇ ਤੂੰ ਅਲੀ ਚੁਕੇ ਤਾਂ ਉਹਦੇ ਤੇ ਬਿੱਲੀਆਂ ਵੀ ਟੂਰੀਆਂ ਨੇ ਆ ਜਾਂਣ ਜੜ ਲਵਾਈਆਂ ਦੁਕਾਨਾਂ ਤੇ ਤੇ ਉਸ ਹਾਂ ਤੇ ਉਹ ਮੈਂ ਬੜਾ ਮੇਰਾ ਦਿਲ ਖਰਾਬ ਹੋਇਆ ਫਿਰ ਉਸੇ ਵਿੱਚ ਨਾ ਉਹ ਆ ਤੇਲ ਹੁੰਦਾ ਵੇ ਤੇਲ ਦਾ ਪੀਪਾ ਨਾ ਉੱਤੋਂ ਕੱਟਿਆ ਹੁੰਦਾ ਪੂਰੀ ਬੰਦ ਨੀ ਹੁੰਦਾ ਪੀਪਾ ਉਹਦੇ ਵਿੱਚ ਚੂਈਆਂ ਜਾ ਸਕਦੀਆਂ ਨੇ ਕਿਉਂਕਿ ਪੀਪਿਆ ਢੱਕਣ ਤੇ ਅੱਧਾ ੜੋਗੇ ਤੇ ਉੱਪਰ ਚਲਾ ਜਾਏਗਾ ਅਤੇ ਹੁਣ ਬੰਦ ਕਰਦੋਂ ਕਿਤੇ ਸਮਾ ਦਾ ਘਿਓ ਡਰ ਲੱਗਦਾ ਉਹ ਤੇਲ ਪਾਉਂਦੇ ਨੇ ਵਿੱਚ ਫਿਰ ਉਸ ' ਬਣਾ ਕੇ ਤਲ ਧੁਲ ਕੇ ਫਿਰ ਉਹ ਤੇਲ ਉਆ ਪੀਪੇ 'ਚ ਵਾਪਸ ਮੈਂ ਉਹਨੂੰ ਨਹੀਂ ਖਾਂਦੇ ਭਾਈ ਵੇਖ ਹੋਇਆ ਨਾ ਸਾਹਮਣੇ
ਕਹਿੰਦੇ ਨੇ ਹਾਂ ਹਾਂ ਕਹਿੰਦੇ ਤੇਲ ਨੂੰ ਤੇ ਜੇ ਜੇ ਜ਼ਿਆਦਾ ਜਲ ਗਿਆ ਨਾ ਜਿਹੜਾ ਤੇਲ ਹੁਣ ਉਹ ਦਾ ਯੂਜ ਕਰਨਾ ਹੀ ਨਹੀਂੀਦਾ ਬਸ ਇੱਕ ਵਾਰੀ ਉਹਨੂੰ ਹਾਂ ਜ਼ਹਿਰ ਬਣ ਜਾਂਦਾ ਤੇ ਤਾਂ ਹੀ ਤੇ ਬਾਜ਼ਾਰ ਖਾਣੇ ਕਿਉਂ ਨੀ ਸੂਟ ਕਰਦੇ ਕਿਉਂਕਿ ਉਹ ਲੋਕ ਉਹਨਾਂ ਉਹਨਾਂ ਨੇ ਆਪਣਾ ਬਚਾਅ ਕਰਨਾ ਹੈ ਉਹੀ ਉਹ ਤੇਲ ਉਹਨਾਂ ਨੇ ਉਹਨੂੰ ਦਲਿਆ ਤੇ ਫੇਰ ਉਹੀ ਉਹ ਬਚਾ ਕੇ ਫੇਰ ਅਗਲੇ ਦਿਨ ਫੇਰ ਉਹਨਾਂ ਨੇਦੇ ਅਸੀਂ ਲੋਕ ਤੇ ਥੋੜਾ ਜਿਹਾ ਤੇ ਘਰ ਤੇ ਥੋੜ੍ਹਾ ਜਿਹਾ ਤੇਲ ਲੈਂਦੇ ਹਾਂ ਉਹਨੂੰ ਗਰਮ ਕੀਤਾ ਉਹਦੇ ਚ ਬਣਾਇਆ ਤੇਲ ਖ਼ਤਮ
ਪਤਾ ਕੀ ਅਸੀਂ ਹੁਣ ਪਕੌੜੇ ਤਲਦੀ ਆ ਨਾ ਹੁਣ ਘਰ ਪਕੌੜੇ ਤਲ ਨੇ ਆ ਨਾ ਇੱਕ ਦਿਨ ਪਕੌੜੇ ਤਲੇ ਨੇ ਦੂਜ ਦਿਨ ਮੈਂ ਉਸ ਸਬਜ਼ੀ ਬਣਾ ਕੇ ਤੇਲ ਖਤਮ ਕਰ ਦਿੰਦੀ ਹਾਂ ਬਈ ਅਸੀਂ ਉਹਨੂੰ ਬਾਰ ਬਾਰ ਬਰ ਪਰ ਗਰਮ ਪਹਿਲੇ ਸਾਨੂੰ ਲੋਕਾਂ ਦੀ ਇਸ ਗੱਲ ਦੀ ਸਮਝ ਨਹੀਂ ਸੀ ਹੈਗੀ ਪਹਿਲੇ ਟਾਈਮ ਅਸੀਂ ਇੰਜ ਕਰਦੇ ਸੀ ਉਹ ਤੇਲ ਨੂੰ ਗਰਮ ਕਰ ਲੈਂਦੇ ਸੀ ਪਰ ਫਿਰ ਵੀ ਬਿਮਾਰੀਆਂ ਨਹੀਂ ਸੀ ਹੁੰਦੀਆਂ ਹੁਣ ਤੇ ਇੰਨੀ ਸਫ਼ਾਈ ਕਰੀ ਦੀ ਇਹ ਕੈਂਸਰ ਕਿਉਂ ਵੱਧ ਗਿਆ ਇਨਾ ਇਹਨਾਂ ਚੀਜ਼ਾਂ ਨਾਲ ਵਧਿਆ ਨਾ ਜਿਹੜਾ ਅਸੀਂ ਇਹ ਬਾਰ ਵਾਰ ਤੇਲ ਗਰਮ ਕਰਕੇ ਖਾਂਦੇ ਹਾਂ ਇਹਨਾਂ ਚੀਜ਼ਾਂ ਨਾਲ ਵਧਿਆ ਹੈ ਪਲਾਸਟਿਕ ਦੀਆਂ ਚੀਜ਼ਾਂ ਵਧ ਦੇ ਹਾਂ ਪਾਣੀ ਪੀਂਦੇ ਹਾਂ ਪਲਾਸਟਿਕ ਦੀ ਬੋਤਲ ' ਪਾਣੀ ਪੀਂਦੇ ਹਾਂ ਇਹ ਵੀ ਕਹਿੰਦੇ ਕੈਂਸਰ ਹੈਗੀ ਪਾਣੀ ਪਲਾਸਟਿਕ ਬੋਤਲ ' ਨਹੀਂ ਰੱਖਣਾ ਚਾਹੀਦਾ ਫਰਿੱਜ ਵਿੱਚ ਵੀ ਤੁਸੀਂ ਸਟੀਲ ਦੀ ਬੋਤਲ ਰੋ ਕਿਸ ਹੁਣ ਅ ਮੋਬਾਇਲ ਤੋਂ ਬੜਾ ਕੁਛ ਸਮਝ ਨੂੰ ਮਿਲਦਾ ਤੁਸੀਂ ਚੀ ਕਣਾ ਹੋ ਪਰ ਕਈ ਤਾਂ ਸਮਝਦੇਦੇ ਕਈ ਕਹਿੰਦੇ ਨੇ ਸ਼ੋਦ ਪਰ ਯਤਨ ਹੋਏਗਾ ਵੇਖੀ ਜਾਏਗੀ ਪਰ ਸਾਨੂੰ ਜਾਗਰੂਕ ਹੋਣਾ ਚਾਹੀਦਾ ਟਮ
ਹਾਂ ਹਾਂ ਹੁਣ ਸਾਨੂੰ ਨਾ ਜਿਹੜੇ ਵੀ ਸਾਂਜੀ ਸਰ ਸਾਡੇ ਵੱਡੇ ਸਨ ਨਾ ਉਹ ਠੀਕ ਸਨ ਉਹਨਾਂ ਦੇ ਹਿਸਾਬ ਕਿਤਾਬ ਸਹੀ ਸਨ ਖਾਣੇ ਬਣਾਣੇ ਬਾਰ ਬਾਰ ਹੱਥ ਧੋਣਾ ਤੇ ਨੀਚੇ ਬੈਠ ਕੇ ਬਣਾਣਾ ਖ ਨਾ ਵਿੱਚ ਇੱਕ ਜਿਹੜੀ ਜਨਰੇਸ਼ਨ ਆਈ ਨਾ ਇਹ ਯ ਜ਼ਿਆਦਾ ਲਾਪਰਵਾਹ ਹੋ ਗਏ ਸੀ
ਸਹੀ ਗੱਲ ਹੈ ਉਹਨਾਂ ਦੇ ਤਾਂ ਹੁਣ ਗੋਡੇ ਹੀ ਨਹੀ ਚੱਲਦੇ ਜਿਹੜੀ ਜਨਰੇਸ਼ਨ ਆਗੀ ਨਾ ਗੋਡੇ ਨ ਚੱਲਦੇ ਨਾ ਉਹ ਬਹਿੰ ਨੇ ਨਾ ਉਹ ਖਲਉਂਦੇ ਨੇ ਪਹਿਲੇ ਸਾਰੇ ਕੰਮ ਸਾਡੇ ਬਹਿ ਕੇ ਆਉਂਦੇ ਸੀ ਪੋਚੇ ਬਹਿ ਕੇ ਭਾਂਡੇ ਬਹਿ ਕੇ ਰੋਟੀਆਂ ਬਹਿ ਕੇ ਹੁਣ ਨੇ ਸਾਰੇ ਕੰਮ ਖਲੋ ਕੇ ਹੁਣ ਹਰ ਕਿਸੇ ਦੇ ਗੋਡੇ ਚ ਗੈਬ ਆਇਆ ਕਿ ਉਹਨਾਂ ਨੇ ਗੋਡਿਆਂ ਨੂੰ ਮੋੜਨਾ ਹੀ ਨਹੀਂ ਅਤੇ ਫਿਰ
ਹਮ ਹਾਂ ਹਾਂ ਪੈ ਪੈਰਾ ਭਾਰ ਨੀ ਪੈਂਦੇ ਪਹਿਲੇ ਔਰਤਾਂ ਕਿੰਨੀਆਂ ਪੈਰਾਾਂ ਭਾਰ ਬੈਦੀਆਂ ਸਨ ਉਹ ਐਕਸਰਸਾਈਜ਼ ਵੀ ਹੋ ਜਾਂਦੀ ਸੀ ਔਰ ਤੁਹਾਡੀ ਪੇਟ ਚ ਫਾਲਤੂ ਤੂੰ ਕੋਈ ਗੈਸ ਹੈ ਤੇ ਉਹ ਵੀ ਨਿਕਲ ਗਈ ਹੁਣ ਅੱਜ ਕੱਲ ਦੇਖੋ ਸਸਟਿਕ ਸਰੀਰ ਹੋ ਗਏ ਨੇ ਅਹ ਸਰੀਰ ਅੰਦਰ ਗੈਸ ਭਰੀ ਵੀਤ ਤੁਸੀਂ ਮਤਲਬ ਜ ਜਲਣ ਹੋ ਰਹੀ ਹੈ। ਐਸੀਡਿਟੀ ਹੋ ਰਹੀ ਹੈ। ਬੰਦਿਆਂ ਨੂੰ ਕਿਉਂਕਿ ਅੰਦਰ ਗੈਸ ਹਾਂ, ਤੇ ਐਕਸਰਸਾਈਜ਼ ਕੋਈ ਕਰਦੀਆਂ ਨੀ ਗੋਡਿਆਂ ਭਾਰ ਪੈਂਦੀਆਂ ਨੀ ਪੈਰਾਂ ਭਾਰ ਪੈਂਦੀਆਂ ਨੀ ਤੇ ਖੜੇ ਹੋ ਗਏ ਸਾਰੇ ਕੰਮ ਨੇ ਹੁਣ ਤੇ ਵੱਡੇ ਸ਼ਹਿਰਾਂ ਚ ਤੇ ਬਾਥਰੂਮ ਵੀ ਇੰਨੇ ਨੇ ਕਿ ਤੁਸੀਂ ਬੈਠ ਕੇ ਨਾਹਾਓ ਹੀ ਨਾ ਸਿੱਧਾ ਸ਼ਾਵਰ ਲਓ ਖੜੇ ਹੋ ਕੇ ਨਹਾਓ ਤੇ ਛੱਟ ਤੇ ਬਾਲਟੀ ਬਾਲਟੀ ਦੀ ਵੀ ਲੋੜ ਨਹੀਂ ਹੈਗੀ
ਬਾਲਟੀ ਰੱਖਦਾ ਹੀ ਨੀ ਬਾਥਰੂਮ ਵਿੱਚ ਬਾਲਟੀ ਕਾਹਦੀ ਰੱਖਣੀ ਹੈ ਜੇ ਖਲੋ ਕੇ ਨਣਾ ਤੇ ਬਾਲਟੀ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਹੁਣ ਪਹਿਲੇ ਟਾਈਮ ਲੋਕੈਲ ਨਾਲ ਲਾਉਂਦੇ ਸੀ ਹੁਣ ਤੇ ਸ਼ਬ ਲੱਗੇ ਨੇ ਲੋਕ ਕੇ ਨਾਲਣਾ ਵ ਮਤਲਬ ਬਹੁਤ ਜਿ ਆਰਾਮ ਵੀ ਆਏ ਨਾ ਜ਼ਿੰਦਗੀ ਵਿੱਚ ਜ ਤਦ ਦਾ ਦੁੱਖ ਕੁੁੱਖ ਵੀ ਆਏ ਨੇ ਅਸੀਂ ਕਹਿੰਦੇ ਵੀ ਸਾਨੂੰ ਬੜੇ ਰਾਮ ਨੇ ਤੇ ਉਹਦੇ ਨਾਲ ਦੁੱਖ ਨਾ ਲੈ ਗਏ ਨੇ ਅਸੀਂ ਰਰਾਮ ਖਾਲੀ ਨਹੀਂ ਬਈ ਅਸੀਂ ਲੈ ਸਕਦੇ ਨਾਹ ਦੁੱਖ ਵੀ ਅੱਗੇ ਨੇ ਸਾਨੂੰ ਥੋੜ੍ਹੀ ਬਹੁਤੀ ਸੀਰ ਤੋਂ ਆਪਣਾ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਿਵੇਂ ਕਿ ਉਹ ਖੋਲਣ ਬੂਆ ਖੋਲਣ ਖੁੱਦ ਜਾਣਾ ਚਾਹੀਦਾ ਰਿਮੋਟ ਨਾ ਤਾਂ ਬੂਹੇ ਆ ਗਏ ਨੇ ਖੁੱਲਣੇ ਬੰਦਾ ਕਹਿੰਦਾ ਥਬ ਥਰ ਮੋ ਨ ਦਰਵਾਜਾ ਖੁੱਲ ਜਾਂਦਾ ਵ ਬਬਾ ਟੀ ਵੀ ਚੱਲ ਜਾਂਦਾ ਵ ਤੇ ਕਰਕੇ ਲੋਕਾਂ ਦੀ ਜ਼ਿੰਦਗੀ ਚ ਬੜ ਬੜਾ ਆਰਾਮ ਆ ਗਿਆ ਵ ਤੇ ਲੋਕੀ ਕੰਮ ਕਰਕੇ ਨਾ ਬਹਿ ਕੇ ਸਾਰੇ ਕੰਮ ਕਰਨੇ ਗਾਂਜ ਹੈ ਜਿੰਨਾ ਕੰਮ ਹੁੰਦਾ
ਇ ਇੰਗਲਿਸ਼ ਵਿੱਚ ਇੰਗਲਿਸ਼ ਵਿੱਚ ਕਾਵਤ ਹੈਗੀ ਹੈ ਨੋ ਪੇਨ ਤੇ ਨੋ ਗੇਮ ਮਤਲਬ ਜੇ ਤੁਹਾਨੂੰ ਦਰਦ ਨਹੀਂ ਆਉਣ ਲੈ ਰਹੇ ਨਾ ਜ਼ਿੰਦਗੀ ਚ ਤੇ ਤੁਹਾਨੂੰ ਕੁੱਛ ਕੁ ਮਿਲੇਗਾ ਵੀ ਨਹੀਂ ਅਗਰ ਅਸੀਂ ਜ਼ਿੰਦਗੀ 'ਚ ਕੁਛ ਜਿਸ ਤਾਂ ਨਾ ਅ ਅਹ ਥੋੜ੍ਹੀ ਮਿਹਨਤ ਕਰਨ ਆ ਥੱਕ ਤੇ ਜਾਂਦੇ ਆ ਨਾ ਥੋੜ੍ਹੀ ਪੇਨ ਤੇ ਲੈਂਦੇ ਹੀ ਆ ਨਾ ਮਗਰ ਲੇਕਿਨ ਉਹ ਪੇਨ ਸਾਨੂੰ ਕਿੱਥੇ ਫਾਇਦਾ ਘ ਕਰਦੀ ਉਹ ਅੱਜ ਕੱਲ੍ਹ ਦੇ ਬੱਚਿਆਂ ਨੂੰ ਨਹੀਂ ਪਤਾ ਇਸ ਕਰਕੇ ਮਿਹਨਤ ਤਾਂ ਬਹੁਤ ਜ਼ਰੂਰੀ ਹੈ ਮਿਹਨਤ ਪੈਦਲ ਚੱਲਣਾ ਅੱਜ ਕੱਲ੍ਹ ਸਕੂਟਰਾਂ ਨੇ ਕਾਰ ਨੇ ਤੂੰ ਪੈਦਲ ਤੇ ਤੁਰ ਕੇ ਦੇਖਦਾ ਨੀ ਹਾਂ ਤੇ ਬਾਹਰ ਮੋੜ ਤੱਕ ਵੀ ਜਾਣਾ ਤੇ ਸਕੂਟਰ ਚੁੱਕਣਗੇ ਤੇ ਜਾਣਗੇ ਤੇ ਥੋੜਾ ਪੈਦਲ ਵੀ ਚੱਲਣਾ ਚਾਹੀਦਾ ਸਾਨੂੰ ਪੈਦਲ ਚੱਲਣਾ ਸਾਡੇ ਲਈ ਬਹੁਤ ਜ਼ਰੂਰੀ ਹੈ
ਹਾਂਜੀ ਪੈਦਲ ਆ ਨਾ ਸਾਨੂੰ ਟੁੁਰ ਕੇ ਮਜ਼ਾ ਆਉਂਦਾ ਵੀ ਸਗੋਂ ਸਾਹ ਚੜਦਾ ਅਤੇ ਸਾਰੇੇ ਫੇਫੜੇ ਵੀ ਸਾਹ ਲੈਂਦੇ ਨੇ ਅੰਦਰ ਉਹ ਸਵਸਥ ਹੁੰਦੇ ਨੇ ਜਿਵੇਂ ਸਾਨੂੰ ਪੋੜੀਆਂ ਚੜਨੀਆਂ ਚਾਹੀਦੀਆਂ ਲੈਣੀਆਂ ਨਹੀ ਸਾਡੇ ਪਿਛੇ ਜਿਹੜੇ ਪੰਪ ਸਨ। ਸਾਨੂੰ ਇਹ ਕੰਮ ਕਰਨੇ ਚਾਹੀਦੇ, ਪਰ ਅੱਜ ਕੱਲ੍ਹ ਬਹੁਤ ਆਰਾਮਦਾਇਕ ਆ ਗਿਆ ਲੋਕਾਂ ਨੂ ਕਿ ਅਸੀਂ ਕੰਮ ਨਾ ਕਰੀਏ ਬਸ ਆਰਾਮ ਕਰ ਲਇਏ, ਬਸ ਅਪਨੀ ਨੀਂਦ ਨੀਂਦ ਨਹੀਂ ਆਉਂਦੀ, ਜੇ ਅਸੀਂ ਸਾਰਾ ਦਿਨ ਥੱਕੇਗਾ ਨਹੀਂ ਤੇ ਰਾਤੀਂ ਨੀਂਦ ਕਿਥੋ ਆਏਗੀ। ਫਿਰ ਨੀਂਦਰ ਵੀ ਨਹੀਂ ਆਣੀ। ਕਿਉਂਕਿ, ਜਦ ਥਕਾਵਟ ਹੋਏਗ ਤੇ ਨੀਂਦ ਅੱਛੀ ਆਏਗੀ, ਫਿਰ ਕਹਣਗੇ ਸਾਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਫਿਰ ਇਹ ਵੀ ਉਹਨਾਂ ਦੀ ਪ੍ਰੋਬਲਮ ਹੁੰਦੀ ਅਸੀਂ ਰਾਤ ਲੇਟ ਸੁੱਤੇ ਆ ਵੀ ਸਵੇਰੇ ਬਸੇ ਥੱਕੇ ਥੱਕੇ ਰਹਾਂਗੇ, ਸਵੇਰੇ ਸਾਡਾ ਕੰਮ ਕਰਨ ਦਾ ਦਿਲ ਨਹੀਂ ਕਰੇਗਾ। ਇਸ ਕਰਕੇ ਸਾਨੂੰ ਅਪਣੇ ਸਰੀਰ ਨੂੰ ਥੋੜ੍ਹਾ ਕੰਮ ਕਰਨ ਦੀ ਜਾਚ ਸਿਖਾਉਣੀ ਦੇ ਏਨੁ ਕਹਾਂਗੇ ਨਾ ਭੀ ਤੂੰ ਕੰਮ ਨੀ ਕਰਨਾ ਤੇ ਸਰੀਰ ਸਾਡੀ ਗੱਲ ਸੁਣਦਾ ਵੇ। ਉਹ ਕਹੇਗਾ ਐ ਭੀ ਔ ਗਲ ਸੁਣ ਸੁਣਦਾ, ਅਸੀਂ ਸੁੱਤੇ ਰਹਿਏ ਸਾਡਾ ਮਨ ਨਹੀਂ ਕਰਦਾ। ਅਸੀ ਅਪਣੇ ਸ਼ਰੀਰ ਨੂੰ ਕਹਾਂਗੇ, ਨਹੀਂ ਬਈ ਕੰਮ ਕਰਨਾ ਉੱਠ ਉਹ -ਉਹ ਗੱਲ ਵੀ ਸੁਣਦਾ ਉਹ ਫਿਰ ਉਂਝੇ ਚੱਲਣ ਲੱਗ ਪੈਂਦਾ, ਇਹ ਸਾਡਾ ਸ਼ਰੀਰ ਸਾਡੀਆਂ ਸਾਰੀਆਂ ਗੱਲਾਂ ਸੁਣਦਾ। ਜੈਸੀ ਕਰਾਂਗੇ ਕੰਮ ਵੀ ਕਰ ਸਕਦੇ ਹੋ ਉਂਝੇ ਹੀ ਆਲਸੀ ਬਣ ਜਾਏਗਾ, ਵੈਸੀ ਆਪ ਸਰੀਰ ਨੂੰ ਆਲਸੀ ਬਣਾਂਣੇ ਆ ਨਾ ਜੇ ਅਸੀ ਕਹਾਂਗੇ ਅਸੀਂ ਕੰਮ ਕਰਨੇ ਆ ਉਹ ਅਪਣੇ ਆਪ ਚੁਸਤ ਹੁੰਦਾ ਉੱਠ ਕੇ ਇਹ ਸਭ ਕੁਛ ਸਾਡੇ ਅਪਣੇ ਹੱਥ ਹੈਗਾ ਸਾਡੇ ਦਿਮਾਗ ਦੇ ਹੱਥ। ਹੈਗਾ ਕਿਵੇਂ ਅਸੀਂ ਕਰਨਾ ਸ਼ਾਇਦ ਕਰਦਾ ਵੇ ਚਲੋ ਠੀਕ
ਜੀ। ਬੜਾ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਬੜੀਆਂ ਮਜ਼ੇਦਾਰ ਗੱਲਾਂ ਕੀਤੀਆਂ ਅਸੀ, ਠੀਕ
ਚਲੋ ਕੋਈ ਨੀ, ਯਾਦ ਕਰਦੇ ਰਿਆ ਕਰੋ ਠੀਕ ਹੈ। ਓਕੇ।